ਹੈਡਲ ਜੀ, ਗੁੱਡ ਮੋਰਨਿੰਗ।
ਹਾਂਜੀ, ਸਤਿ ਸ੍ਰੀ ਅਕਾਲ ਕੀ ਹਾਲ ਏ?
ਹਾਂਜੀ, ਵਧੀਆ ਤੁਸੀਂ ਸੁਣਾਓ?
ਬਸ ਵਧੀਆ ਉਹ ਰਾਤੀ ਮੈਂ ਕੀ ਲੇਟ ਨਾਈਟ ਫੋਨ ਚਲਾ ਰਹੀ ਸੀ ਤੇ ਵਟਸਪ। ਤੇ ਤੁਹਾਡਾ ਮੈਸੇਜ ਦੇਖਿਆ ਸੀ ਮੈਂ, ਹਾਂਜੀ ਕੋਈ ਕੰਮ ਸੀ ਤੁਹਾਨੂੰ?
ਹਾਂਜੀ, ਮੈਂ ਤੁਹਾਨੂੰ ਪੁੱਛਣਾ ਸੀ ਕਿ ਤੁਸੀਂ ਛੋਲੇ ਬਟੂਰੇ। ਕਿਵੇਂ ਮਤਲਬ ਬਣਾ ਲੈਂਦੇ ਹੋ?
ਅੱਛਾ -ਅੱਛਾ ਤੁਸੀਂ ਕੀ ਮੇਰੀ ਉਹ।
ਹਾਂਜੀ, ਹਾਂਜੀ, ਹਾਂਜੀ ਤੁਸੀਂ ਸਟੇਟਸ ਤੇ ਲਗਾਇਆ ਸੀ ਨਾ। ਤਾਂ ਦੇਖਿਆ ਸੀ ਮੈਂ ਸੋਚਿਆ। ਕਰਾਂਗੀ ਕਾਲ, ਪੁੱਛਾਂਗੀ ਤੁਹਾਨੂੰ ਫੇਰ ਟਾਈਮ ਹੀ ਨੀ ਮਿਲਿਆ। ਔਰ ਕੱਲ ਵੈਸੇ ਵੀ ਨੈਟਵਰਕ ਇਸ਼ੂ ਬਹੁਤ ਹੋ ਰਿਹਾ ਸੀਗਾ।
ਹਾਂਜੀ, ਮੇਰੇ ਹੱਥ ਦੇ ਤੇ ਵੈਸੇ ਹੀ ਸਭ ਨੂੰ ਬਹੁਤ ਅੱਛੇ ਲੱਗਦੇ ਨੇ।
ਅੱਛਾ।
ਹਾਂ, ਔਰ ਜਦੋਂ ਵੀ ਕੋਈ ਗੈਸਟ। ਆਉਂਦਾ ਨਾ ਤੇ ਪਹਿਲੇ ਹੀ ਉਹਨਾ ਨੂੰ ਕਹਿ ਦਿੰਦੇ, ਨੇ ਕਿ ਅਸੀਂ ਤਾਂ ਤੁਹਾਡੇ ਹੱਥ ਦੇ ਛੋਲੇ ਭਟੂਰੇ।
ਚਲੋ ਵਧੀਆ, ਫੇਰ ਤੇ ਅਸੀਂ ਵੀ ਆਵਾਂਗੇ ਖਾਣ ਲਈ। ਹਾਂਜੀ- ਹਾਂਜੀ।
ਗੈਸਟ ਵਗੈਰਾ ਆਉਣ ਵਾਲੇ ਨੇ ਕੀ ਤੁਹਾਡੇ।
ਨਹੀਂ- ਨਹੀਂ, ਨਹੀਂ- ਨਹੀਂ। ਘਰ ਵਾਸਤੇ ਪਹਿਲਾਂ ਟਰਾਈ ਕਰਾਂਗੇ ਫੇਰ ਗੈਸਟ ਆਉਣਗੇ। ਫੇਰ ਉਹਨਾਂ ਦਾ ਮਤਲਬ ਕਿ ਟਰਾਈ ਕਰ ਲੈਂਗੇ, ਪਹਿਲਾਂ ਆਪਣੇ ਲਈ ਟਰਾਈ ਕਰੀਏ ਨਾ।
ਹਾਂ, ਅੱਛਾ ਸਟੱਡੀ ਪੂਰੀ ਹੋ ਗਈ ਹੈ ਨਾ। ਤੇ ਹੁਣ ਘਰ ਬਹਿ ਕੇ ਸਭ ਇਓ ਸਭ ਸਿੱਖਣਾ ਤੁਸੀਂ ਹਨਾ ਤਾਂ ਕਿ। ਕੱਲ ਨੂੰ ਸਸੁਰਾਲ ਜਾਓ ਤੇ ਕੋਈ ਦਿੱਕਤ ਨਾ ਆਵੇ ਤੁਹਾਨੂੰ।
ਰੋਟੀ ਬਣਾ -ਬਣਾ ਕੇ ਖਾਓ ਤੇ ਖਵਾਓ।
ਹਾਂਜੀ- ਹਾਂਜੀ, ਚਲੋ ਕੋਈ ਨੀ। ਬਸ ਇਹ ਤੁਸੀਂ ਕੀ ਅ ਛੋਲੇ ਲਿਆਣੇ ਨੇ ਤੇ ਥੋੜੇ ਅੱਛੇ ਵਾਲੇ। ਕੁਆਂਟਿਟੀ ਵਾਲੇ ਆਏ ਗ ਜਿਹੜੇ ਕਿ ਥੋੜੇ ਵੱਡੇ ਹੁੰਦੇ ਨੇ ਨਾ। ਉਹ ਛੋਲੇ ਲਿਆਇਆ ਜੇ ਜਿਸਰ ਪ ਪਾਈਆ ਛੋਲੇ ਲਿਆਦੇ ਨਾ ਤੇ। ਸੌ ਗ੍ਰਾਮ ਛੋਲਿਆਂ ਦੀ ਦਾਲ ਪਾ ਦੇਣੀ ਹੈ।
ਹਾਂਜੀ।
ਤੇ ਦੋਨਾਂ ਨੂੰ ਨਾ ਰਾਤੀ ਪੀ ਮਤਲਬ ਕਿ ਪਿਓ ਕੇ ਰੱਖ ਦਣਾ ਓਵਰਨਾਈਟ।
ਹਾਂਜੀ।
ਤੇ ਫੇਰ ਸਵੇਰੇ ਜਦੋਂ ਤੁਸੀਂ ਇਹਨੂੰ ਰੱਖਣਾ ਹੋਏਗਾ। ਤੇ ਛੋਲਿਆਂ ਨੂੰ ਸਾਰਾ ਪਾਣੀ ਕੱਢ ਕੇ। ਛੋਲਿਆਂ ਦੇ ਪਾਣੀ ਦੇ ਨਾਲ ਹੀ ਕੰਕਰ ਚ ਪਾ ਦਿਆਂ ਜੇ ਫੇਰ ਤੁਸੀਂ ਉਹਦੇ ਚ ਥੋੜਾ ਮਿੱਠਾ ਸੋਡਾ ਆਉਂਦਾ ਨਾ ਖਾਣ ਦਾ। ਹਾਂ ਥੋੜਾ- ਥੋੜਾ, ਜਿ ਉਹ ਪਾ ਦੇਣਾ ਤੇ ਨੂਣ ਪਾ ਦੇਣਾ ਨਾਲ।
ਹਾਂਜੀ, ਪਰ ਕਈ ਲੋਕ ਉਹ ਕੀ ਕਹਿੰਦੇ ਹੈ ਚਾਹ ਪੱਤੀ ਦਾ ਵੀ ਸ਼ਾਇਦ ਤੱਕ ਪਾਣੀ ਵ। ਬਥੇਰਾ ਕੁਛ ਪਉਂਦੇ ਨੇ ਹਾਂਜੀ ਤੇ ਉਹ ਵੀ ਮਤਲਬ। ਸਹੀ ਹੈ ਕਿ ਸੋਡਾ ਚੱਲਦਾ ਹੈ ਮਤਲਬ।
ਨਹੀਂ ਸੋਡਾ ਤੇ ਪਾਉਣਾ ਹੀ ਪੈਂਦਾ ਹੈ, ਕਿ ਸੋਡੇ ਨਾਲ ਨਾ ਕਿ ਥੋੜੇ ਅੱਛੇ ਹੋ ਜਾਂਦੇ ਨੇ ਪੱਕ ਜਾਂਦੇ ਨੇ ਵਧੀਆ।
ਤੇ ਫੇਰ ਇਹ ਜਿਹੜਾ ਚਾਹ ਪਾਣੀ, ਜਿਹੜਾ ਚਾਹ ਦਾ ਪਾਣੀ ਹੁੰਦਾ ਹੈ। ਉਹਦੇ ਨਾਲ ਫਿਰ ਕੀ ਮਤਲਬ, ਉਹ ਉਹ ਕਾਹਦੇ ਵਾਸਤੇ ਪਉਦੇ ਨੇ।
ਚਾਹ ਦਾ ਪਾਣੀ ਇਸ ਲਈ ਪਾਉਂਦੇ ਨੇ ਕਿ ਉਹ ਹੈ ਨਾ ਥੋੜੇ ਉਹਦਾ ਕਲਰ ਹੈ ਨਾ ਬਲੈਕ ਕੇ ਚ ਆ ਜਾਂਦਾ। ਜਿਸ ਤਰ੍ਹਾਂ ਪੰਜਾਬ ਚ ਮਿਲਦੇ ਨੇ ਨਾ ਆਪਣੇ ਕਾਲੇ ਰੰਗ ਦੇ। ਹਾਂ ਇਸ ਕਰਕੇ ਉਹ ਥੋੜਾ ਉਹਦਾ ਮੈਂ ਤੇ ਡਾਇਰੈਕਟ ਪੱਤੀ ਪਾ ਦਿੰਦੀ ਹਾਂ ਮੈਂ ਪਾਣੀ ਨੀ ਪਾਉਂਦੀ ਉਹਦਾ।
ਅੱਛਾ ਡਾਇਰੇਕਟ ਈ ਤੁਸੀਂ
ਹਾਂਜੀ, ਥੋੜ੍ਹੀ ਜਿਹੀ ਪੱਤੀ ਪਾ ਦਿੰਦੀ ਹਾਂ ਫੇਰ ਸੋਠ। ਨੂਣ ਔਰ ਥੋੜਾ ਸ ਖਾਣ ਦਾ ਤੇਲ ਜਿਹੜਾ ਯੂਜ। ਕਰਨੇ ਆ ਨਾ ਅਸੀਂ ਦੋ -ਤਿੰਨ ਚਮਚ ਉਹ ਪਾ ਦੇਣ ਦੀ ਆ। 'ਤੇ ਫੇਰ ਉਹਨੂੰ ਮਤਲਬ ਕਿ ਪੰਜ ਸੱਤ ਸੀਟੀਆਂ ਉਹ ਮਾਰ ਫਿਰ 'ਤੇ ਉਹਨੂੰ ਉਬਾਲ ਲਈ ਦਾ ਛੋਲਿਆ ਨੂੰ।
ਹਾਂਜੀ।
'ਤੇ ਫੇਰ ਉਹਦਾ ਮਤਲਬ ਕੀ ਓ ਫਰਾਈ ਕਰਨ ਦਾ ਏ ਉਹਨੂੰ ਮਤਲਬ ਕਿ ਤਿੰਨ ਚਾਰ ਜਿਵੇਂ ਪਾ ਲੀ 'ਤੇ ਨੇ ਨਾ ਤੇ ਤਿੰਨ ਗੰਢੇ ਲੈ ਲੋ ਤੁਸੀਂ, ਥੋੜਾ ਜਾ ਥੋਮ ਲੈ ਲੋ।
ਹਾਂਜੀ।
'ਤੇ ਇਹਨਾਂ ਨੂੰ ਗ੍ਰਇਡਰ 'ਚ ਕਰਸ਼ ਕਰ ਲੋ।
ਹਾਂਜੀ।
'ਤੇ ਫੇਰ ਕੜਾਹੀ 'ਚ ਤੇਲ ਪਾ ਕੇ ਤੇਲ ਨੂੰ ਗਰਮ ਕਰਕੇ ਉਰ 'ਚ ਥੋੜਾ ਜੀਰਾ ਪਾਓ ਹਿੰਗ ਪਾਓ।
ਹਾਂਜੀ।
'ਤੇ ਫੇਰ ਇਹ ਪਿਆਜ ਔਰ ਜਿਹੜਾ ਪੇਸਟ ਬਣਾਇਆ ਨਾ ਲਾ ਸਣ ਦਾ ਇਹ ਵਿੱਚ ਪਾ ਦੋ ਫੇ ਇਹਨੂੰ ਥੋੜਾ ਬਰਾਊਨ ਕਰ ਲੋ ਤੁਸੀਂ।
ਹਾਂਜੀ।
'ਤੇ ਫੇਰ ਨੈਕਸਟ ਓ ਜਿਸ ਤਰ੍ਹਾਂ ਤਿੰਨ ਗੰਢੇ ਲਿੱਤੇ ਸੀ 'ਤੇ ਤਿੰਨ ਟਮਾਟਰ ਲੈ ਲੈਣੇ ਨੇ।
ਹਾਂਜੀ, ਅੱਛਾ ਜਿੰਨੇ ਗੰਢੇ ਲਿੱਤੇ ਉਨੇ ਈ ਟਮਾਟਰ ਲੈਣੇ ਨੇ।
ਨਾਲ ਗੰਢੇ ਪਾ, ਉਹ ਨਾਲ ਹਰੀ ਮਿਰਚਾਂ ਪਾਣੀਆਂ, ਨਾਲ ਅਦਰਕ ਪਾਣਾ ਵੇ। ਔਰ ਨਾਲ ਟਮਾਟਰ ਇਹ ਤਿੰਨੋ ਦਾ, ਅੱਛੀ ਤਰ੍ਹਾਂ ਪੇਸਟ ਇਹਦਾ ਵੀ ਗ੍ਰਾਇੰਡ ਕਰ ਲੈਣਾ ਐ।
ਜੀ ਹਾਂਜੀ।
ਤੇ ਥੋੜੇ ਜੇ ਗੰਢੇ
ਤੁਸੀਂ ਫਰਾਏ ਕਰਕੇ ਫਿਰ ਬਲੈਂਨਡ ਕਰ ਦਿਓ, ਕਿ ਫਿਰ ਡਾਇਰੇਕ ਈ ਮਤਲਬ ਕਿ ਉਹਨੂੰ ਫਰਾਈ ਕਰ ਲੈਂਦੇ ਓ।
ਮੈਂ ਡਾਇਰੈਕ ਈ ਕਰਨੀ ਆ, ਮੈਂ ਉਹ ਨੀ ਕਰਦੀ ਕਿ ਪਹਿਲੇ ਉਹਨਾਂ ਨੂੰ ਅਹ ਫਰਾਏ ਕਰਾਂ, ਫੇਰ ਉਹਨੂੰ ਬ੍ਰਾਇਡਰ ਕਰਾਂ ਇਸ ਸਰਾ ਨੀ ਕਰਦੀ ਮੈਂ, ਆ ਅਸੀਂ ਡਾਇਰੈਕਟ ਈ ਕਰ ਲੈਂਦੇ, ਸਾਡੇ ਕੀ ਪ੍ਰੋ ਪਰ ਪੰਜਾਬ ਵਾਲੇ ਬਨਦੇ ਨੇ ਛੋਲੇ। ਤੇ, ਫੇਰ ਉਸ ਤੋਂ ਬਾਅਦ, ਉਹ ਥੋੜੇ ਗੰਢੇ ਭੁਣ ਗਏ ਨਾ, ਹਲ ਹਲਕੇ-ਹਲਕੇ ਲਾਲ ਹੋ ਜਾਣ ਗੰਢੇ।
ਹੂੰ
ਤੇ ਫੇਰ ਉਹਦੇ 'ਚ ਟਮਾਟਰ ਦੀ ਪਿਊਰੀ ਪਾ ਦੋ।
ਹਾਂਜੀ।
ਫੇਰ ਇਹਦੇ 'ਚ ਲਾਲ ਮਿਰਚਾਂ ਪਾਓ, ਹਲ ਦੀ ਪਾਓ 'ਤੇ ਗਰਮ ਮਸਾਲਾ ਪਾਓ।
ਹੂੰ
ਮੈਂ 'ਤੇ ਬਾਜ਼ਾਰ ਦਾ ਨੀ ਪਾਂਦੀ ਗਰਮ ਮਸ ਸਾਲੋ ਮਿਲਦਾ ਨਾ ਛੋਲੇ ਮਸਾਲਾ, ਮੈਂ 'ਤੇ ਮੇਰਾ ਨਾ ਮਸਾਲਾ ਘਰ ਹੀ ਬਣਾਉਣੀ ਆ ਗਰਮ
ਅੱਛਾ, ਘਰ ਈ ਮਤਲਬ ਸਾਰੇ ਮਸਾਲੇ ਬਣਾਏ ਹੋਏ ਨੇ, ਚਲੋ ਕੋਈ ਵਾਰੀ ਤੁਹਾਡੇ ਮਸਾਲਿਆਂ ਦੀ ਵੀ ਰੈਸਿਪੀ ਪੁੱਛ ਲਾਂਗੇ।
ਹਾਂਜੀ-ਹਾਂਜੀ ਪੱਕਾ ਕਿਓ ਨੀ, ਫੇਰ ਉਹਨੂੰ ਮ ਮਤਲਬ ਕੀ ਸ ਪਾ ਕੇ ਪੰਜ ਮਿੰਟ ਉਹਨੂੰ ਫਰਾਈ ਕਰਨਾ ਅੱਛੀ ਤਰ੍ਹਾਂ। ਫੇਰ ਥੋੜੀ ਕਸਤੂਰੀ ਮੇਥੀ ਪਾ ਦੇਣੀ ਏ।
ਅੱਛਾ!
ਹਾਂ 'ਤੇ ਫੇਰ ਇਹਨੂੰ ਸਾਰੇ ਮਸਾਲੇ ਨੂੰ ਛੋਲਿਆਂ 'ਚ ਪਾ ਦੇਣਾ।
ਹਾਂਜੀ।
ਫੇਰ ਛੋਲਿਆਂ 'ਚ ਪਾ ਕੇ 'ਤੇ ਇਹਨੂੰ ਅੱਛੀ ਤਰ੍ਹਾਂ ਮਿਕਸ ਕਰਕੇ 'ਤੇ ਫੇਰ ਇਹਨੂੰ ਤੁਸੀਂ ਵਾਪਸ ਦੋ ਤਿੰਨ ਸੀਟੀਆਂ ਮਰਵਾਣੀਆਂ ਨੇ।
ਅੱਛਾ! ਪਹਿਲਾਂ 'ਤੇ ਪੰਜ ਸੀਟੀ ਮਰਵਾ ਕੇ ਆਪਾਂ ਉਹਨੂੰ ਉਬਾਲਾ ਕਰਵਾ ਦੇਣਾ, ਹਨਾ।
ਹਾਂ, ਫੇਰ ਮਸਾਲਾ ਪਾ ਕੇ ਫਿਰ ਸੀ
ਫੇਰ ਵਾਪਿਸ ਤੇ ਵਾਪਿਸ ਕਿੰਨੀ ਤਿੰਨ, ਦੋ- ਤਿੰਨ ਸਿਟੀ ਯਾ ਫੇਰ ਤਿੰਨ- ਚਾਰ ਸਿਟੀ
ਦੋ ਤੋਂ ਤਿੰਨ ਸੀਟੀਆਂ ਮਰਵਾ ਦੋ
ਅੱਛਾ ਦੋ ਤੋਂ ਤਿੰਨ ਸਿਟੀ, ਅੱਛਾ ਫੇਰ
ਤਾਂ ਕਿ ਉਹ ਜਿਹੜਾ ਮਸਾਲਾ ਨਾ, ਉਹ ਵਿੱਚ ਕੱਚਾ ਨਾ ਲੱਗੇ ਸਾਨੂੰ, ਫੇਰ ਉਹਨੂੰ ਬੋਲ ਕੇਤੇ ਉਹਨੂੰ ਦੇਖੋ ਅਗਰ ਤੁਸੀਂ ਥੋੜੇ ਪਤਲੇ ਬਣਾਉਣੇ ਨੇ ਤਾਂ ਥੋੜਾ ਪਾਣੀ ਪਾ ਦੋ ਹੋਰ
ਹਾਂਜੀ
ਔਰ ਜੇ ਤੁਸੀਂ ਗਾੜੇ-ਗਾੜੇ ਖਾਣੇ ਨੇ ਤੇ ਉਹਨੂੰ ਇਸ ਤਰ੍ਹਾਂ ਹੀ, ਫੇਰ ਥੋੜੇ ਜਿਹੇ ਖੁੱਲੇ ਕਾਰ ਕੇ ਰੱਖ ਕਾਰੋ ਉਨੂੰ ਪੰਜ, ਦਸ ਮਿੰਟ ਤੇ ਫੇਰ ਉਤੋਂ ਦੀ ਹਰਾ ਧਨੀਆ ਪਾ ਦੋ, ਛੋਲੇ ਤਿਆਰ ਹੋ ਗਏ
ਅੱਛਾ, ਤੇ ਬਟੂਰੇ ਕਿਵੇਂ ਬਣਾਉਂਦੇ ਹੋ ਤੁਸੀਂ
ਔਰ ਬਟੂਰੇ ਆਉਂਦੇ ਨੇ ਨਾ ਤੇ ਮੈਦਾ ਲੈ ਕੇ ਆਉਣਾ ਬਟੂੂਰਿਆਂ ਦਾ
ਹਾਂਜੀ
ਤੇ ਅ ਮੈਦੇ ਨੂੰ ਇਹ ਹੈ ਨਾ ਜਿਹੜਾ ਪਾਣ ਪੀਣ ਦਾ ਸੋਡਾ ਆਉਂਦਾ ਏ ਨਾ
ਹਾਂਜੀ-ਹਾਂਜੀ
ਹਾਂ ਉਹ ਵਾਲੇ ਸੋਡੇ ਦੇ ਨਾਲ ਗੁਣਨਾ ਮੈਦੇ ਦਾ ਮੈਦੇ ਨੂੰ
ਹਾਂਜੀ
ਪਾਨੀ ਨਹੀਂ ਪਾਣਾ
ਹਾਂਜੀ ਮਤਲਬ ਮੇਦ ਹਾਂਜੀ ਸੋਡੇ ਨਾਲ ਹੀ ਮਤਲਬ ਕਿ ਉਹਨੂੰ ਯੂਜ ਕਰ ਲੈਣਾ ਏ ਗੁੰਦ ਕੇ ਹਾਂਜੀ
ਜੇ ਤੁਸੀਂ ਜਵੈਨ ਖਾਂਦੇ ਹੋ ਤੇ ਦੋ-ਚਾਰ ਦਾਣੇ ਜਵੈਨ ਦੇ ਸੁੱਟ ਲੋ ਕਸਤੂਰੀ ਮੇਥੀ ਪਾਣੀ ਤੇ ਥੋੜ੍ਹੀ ਜਿਹੀ ਉਹ ਸੁੱਟੋ ਦੋ ਵਿੱਚ ਫੇਰ ਇਹਦਾ ਥੋੜਾ ਅੱਛਾ ਜਿਹਾ ਆਟਾ ਬਣਾ ਕੇ ਨਾ ਤੇ ਇਹਨੂੰ ਘੰਟੇ ਵਾਸਤੇ ਰੈਸਟ ਕਰਨ ਵਾਂਸਤੇ ਰੱਖ ਦੇਣਾ ਆਟੇ ਨੂੰ
ਆਪਾਂ ਮੇਦੇ ਚ ਵੈਸੇ ਉਹ ਕੀ ਕਹਿੰਦੇ ਪਤਾ ਹੈ ਜਿਵੇਂ ਬਾਹਰ ਨਾਨ ਰੋਟੀ ਔਰ ਦੂਸਰੀ ਰੋਟੀ ਮਿਲਦੀ ਏ।
ਹਾਂਜੀ-ਹਾਂਜੀ।
ਤੇ ਉਹਦੇ ਚ 'ਜਿਵੇਂ ਕਲੋਂਜੀ ਐਡ ਕਰ ਦੇਨੇ ਆ ਜੀ।
ਹਮ-ਹਮ ਹਾਂ ਉਹ ਤੇ ਹੋ ਗਿਆ ਨਾ ਮਤਲਬ ਮਤਲਬ ਉਹ ਤੇ ਨਾਨ ਹੁੰਦਾ ਨਾ ਕਿ ਉਹਨੂੰ ਤੇ ਮਤਲਬ ਕਿ ਪਹਿਲੇ ਅਸੀਂ ਰੋਟੀ ਵਕਣ ਵੇਲਣਾ ਵੇ। ਫੇਰ ਉਹਦੇ ਤੇ ਥੋੜੀ ਕਸਤੂਰੀ ਮੇਥੀ, ਕਾਲੇ ਤਿਲ ਇਹ ਸਭ ਕਰਕੇ ਫੇਰ ਵਾਪ ਵਾਪਸ ਉਹਨੂੰ ਵੇਲਣਾ ਪੈਂਦਾ ਵੇ।
ਹਾਂਜੀ ਤੇ ਆਪਾਂ ਇਹਦੇ ਚ ਮਤਲਬ ਨਹੀਂ ਕਰ ਸਕਦੇ।
ਨਹੀਂ ਕਲੋਂਜੀ ਨਹੀਂ ਪਾਣੀ ਇਦੇ ਚ
ਅੱਛਾ ਕਲੋਂਜੀ ਨਹੀਂ ਪਾਨੀ ਸਿਰਫ ਆਪਾਂ ਹਾਂਜੀ ਅੱਛਾ ਅਜਵਾਇਣ ਪਾ ਕੇ ਔਰ ਸਿਰਫ ਧਨੀਆ ਵਗੈਰਾ ਆਪਾਂ ਯੂਜ
ਹਾਂ ਅਗਰ ਪਾਨੇ ਧਨੀਆ ਤੇ ਠੀਕ ਹੈ ਨੋਰਮਲ ਅਗਰ ਪਲੇਨ ਵੀ ਬਣਾਣੇ ਨੇ ਤੇ ਉਹ ਵੀ ਬਹੁਤ ਅੱਛੇ ਬਣਦੇ ਨੇ।
ਹਾਂਜੀ-ਹਾਂਜੀ ਚਲੋ ਠੀਕ ਹੈ। ਹੋਰ ਫੇਰ ਉਹਨੂੰ ਮਤਲਬ ਕੀ ਬੇਲ ਕੇ ਫੇਰ ਉਹਨੂੰ ਮਤਲਬ ਆਪਾਂ ਕਰਨਾ ਤਵੇ ਤੇ ਕੇ ਫੇਰ
ਨਹੀਂ ਉਹਨੂੰ ਤੁਸੀਂ ਪਹਿਲੇ ਰੱਖਦੇ ਨੇ ਇੱਕ ਘੰਟੇ ਵਾਸਤੇ ਰੈਸਟ ਕਰਨ ਵਾਸਤੇ ਫਿਰ ਜਦੋਂ ਤੁਸੀਂ ਬਣਾਣੇ ਨੇ ਤੇ ਤੇਲ ਕੜਾਹੀ ਦੇ ਵਿੱਚ ਪਾ ਕੇ ਖੁਲਾ ਤੇਲ ਪਾਣਾ ਤਾਂ ਕਿ ਸਾਡਾ ਭਟੂਰਾ ਵਿੱਚ ਪੂਰਾ ਪੈ ਸਕੇ।
ਅੱਛਾ-ਅੱਛਾ-ਅੱਛਾ, ਹਾਂਜੀ-ਹਾਂਜੀ
ਤੇ ਤੇਲ ਨੂੰ ਗਰਮ ਕਰ ਲੈਣਾ। ਫੇਰ ਜਿਸ ਤਰ੍ਹਾਂ ਅਸੀਂ ਪੂੜੀਆਂ ਬਣਾਣੇ ਹਾਂ ਨਾ ਇਸ ਇਹਨੂੰ ਮਤਲਬ ਕਿ ਆਟਾ ਯੂਜ ਨਹੀਂ ਕਰਨਾ। ਤੇਲ ਨਾਲ ਹੀ ਵੇਲਣਾ ਇਹਨੂੰ ਹਾਂ ਤੇ ਫੇਰ ਇਹਨੂੰ ਜਿੰਨਾ ਤੁਸੀਂ ਵੱਡਾ ਕਰਨਾ ਚਾਹੋ ਓਨਾ ਤੁਸੀਂ ਕਰ
ਉਹਨਾਂ ਕਰਕੇ ਆਪਾਂ ਫਰਾਈ ਕਰ ਸਕਦੇ ਹਾਂ ਇਹਨੂੰ
ਫਰਾਈ ਕਰੋ ਤੇ ਦੇਖੋ ਬਹੁਤ ਵਧੀਆ ਫੁੱਲੇ ਫੁੱਲੇ ਬਨਣਗੇ ਤੁਹਾਡੇ।
ਅਛਾ, ਚਲੋ ਕੋਈ ਨੀ, ਮੈ ਵੀ ਹੁਣ ਟਰਾਈ ਕਰਾਂਗੀ ਇਕ ਦੋ ਦਿਨ ਤੱਕ- ਫਿਰ ਟਰਾਈ ਕਰਕੇ ਫਿਰ ਤੁਹਾਨੂੰ ਵੀ ਦੱਸਾਂਗੇ ਹਾਂਜੀ।
ਨਾਲ ਥੋੜਾ ਸਲਾਦ ਬਣਾਓ ਫੇਰ ਥੋੜ੍ਹੀ ਪੁਦੀਨੇ ਦੀ ਚਟਨੀ ਬਣਾਓ ਨਾਲ-
ਤੇ ਉਹ ਕਿਵੇ ਮਤਲਬ ਤੁਸੀ ਬਣਾਉਦੇ ਹੋ ਪੁਦੀਨੇ ਦੀ ਚਟਨੀ?
ਪੁਦੀਨੇ ਦੀ ਚਟਨੀ ਹਰਾ ਧਨੀਆ ਹੋ ਗਿਆ ਤੇ ਪੁਦੀਨਾ ਹੋ ਗਿਆ। ਗਿਆ ਹਰੀ ਮਿਰਚੀ ਹੋ ਗਈ। ਪਿਆਜ ਹੋ ਗਿਆ ਥੋੜਾ ਦਾ ਅਦਰਕ ਹੋ ਗਿਆ ਹਾਂ। ਟਮਾਟਰ ਇਕ ਪਾ ਲਿੱਤਾ ਇਹ ਸਭ ਨੂੰ ਬਸ ਬਲੈਂਡ ਕਰ ਲੋ- ਫੇਰ ਹਲਕੀ ਜਿਹੀ ਖੰਡ ਪਾਣੀ ਏ ਵਿਚ- ਫੇਰ ਲੂਣ ਮਿਰਚ ਆਮਚੂਰ ਇਹ ਸਭ ਪਾ ਕੇ ਚਟਨੀ ਬਣ ਜਾਏਗੀ।
ਚਲੋ ਕੋਈ ਨੀ ਇਹ ਵੀ ਨਾਲ ਆਪਾਂ ਟਰਾਈ ਕਰ ਲੈਗੇ ਉਹਤੇ-
ਔਰ ਇਹਨਾਂ ਤੁਸੀ ਸਲਾਦ ਪਤਾ ਕਿਹੜਾ ਬਣਾਇਆ ਜੇ ਮਤਲਬ- ਕਿ ਖੀਰਾ ਹੋ ਗਿਆ ਪਿਆਜ ਹੋ ਗਏ ਟਮਾਟਰ ਹੋ ਗਏ ਇਹਨਾਂ ਨੂੰ ਬਰੀਕ- ਬਰੀਕ ਕੱਟਿਆ ਜੇ ਹਾਂ। ਛੋਟੇ- ਛੋਟੇ ਕੱਟ ਕੇ ਤੇ ਇਹਦੇ 'ਚ ਦੋ ਦਾਣੇ ਖੰਡ ਦੇ ਪਾਇਆ ਜੇ-
ਹਾਂਜੀ-
ਤੇ ਨੂਨ ਪਾਓ ਮਿਰਚੀ ਪਾਓ ਔਰ ਉੱਪਰੋਂ ਇਕ ਨਿੰਬੂ ਨੀਚੋੜ ਦੋ ਤੇ ਇਹਨੂੰ ਤੁਸੀ ਇਸ ਤਰ੍ਹਾਂ ਕਰਕੇ ਰੱਖਦੋ ਦਸ ਪੰਦਰਾਂ ਮਿੰਟ ਵਾਸਤੇ-
ਹਾਂਜੀ-
ਤੇ ਉਹ ਵੇਖੋ ਤੁਹਾਨੂੰ ਮਤਲਬ ਕੀ ਰਸ ਭਿੰਨਾ ਇਨਾ ਮਸਤ ਸਲਾਦ ਮਿਲੇਗਾ ਨਾ ਨਾਲ- ਤੇ ਤੁਸੀ ਖਾਓਗੇ ਤਾਂ ਬਹੁਤ ਮਜਾ ਆਏਗੀ ਤੁਹਾਨੂੰ-
ਮੈ ਵੀ ਹੁਣ ਇਕ ਦੋ ਦਿਨ ਤੱਕ ਟਰਾਈ ਕਰਾਂਗੀ। ਫਿਰ ਤੁਹਾਨੂੰ ਵਾਪਿਸ ਕਾਲ ਕਰਕੇ ਦੱਸਾਂਗੇ ਕਿ ਬਹੁਤ ਅੱਛੇ ਬਣੇ ਸੀ।
ਕੋਈ ਨੀ ਇਸ ਤਰ੍ਹਾਂ ਹੋਏ ਤੇ ਇਕ ਵਾਰ ਮੇਰੇ ਘਰ ਵੀ ਕਰੋ ਮੇਰੇ ਘਰ ਖਾ ਕੇ ਜਾਓ ਥੋੜਾ ਦੇਖੋ ਤੁਹਾਨੂੰ ਅੱਛਾ ਲਗੇ ਤੇ ਆਪਣੇ ਵੀ ਤੁਸੀ- ਟਰਾਈ ਕਰੋ ਜੇ ਕਿਸੇ ਚੀਜ ਦੀ ਜ਼ਰੂਰਤ ਹੋਏ ਤੇ ਮੈਨੂੰ ਬੁਲਾਓ ਤੁਸੀ-
ਹਾਂਜੀ ਕੋਈ ਗੱਲ ਨੀ ਕਿਉ ਨਹੀ-
ਮੈਨੂੰ ਬਹੁਤ ਅੱਛਾ ਲਗਿਆ ਤੁਸੀ ਮੇਰੇ ਕੋਲ ਮਤਲਬ ਕਿ ਅ ਰੈਸਿਪੀ ਪੁੱਛੀ- ਅੱਛਾ ਲਗ ਰਿਹੈ ਕਿ ਕੋਈ ਸਾਡੇ ਕੋਲੋਂ ਸਾਡਾ ਹੁਨਰ ਪੁੱਛ ਰਿਹੈ ਵੇ।
ਹਾਂਜੀ ਨਹੀ ਮੈਂ ਤੁਹਾਡੇ ਸਟੇਟਸ ਦੇਖੇ ਮੈ ਪੁੱਛਣਾ ਵੀ ਸੀਗਾ। ਕਲ ਨੈਟਵਰਕ ਇਸ਼ੂ ਕਰਕੇ ਫੇਰ ਕਾਲ ਬੈਕ ਨਹੀਂ ਹੋਈ ਦੁਬਾਰਾ- ਫੇਰ ਮੈਂ ਕਿਹਾ ਚਲੋ ਕੋਈ ਨੀ ਫੇਰ ਪੁੱਛ ਲਾਂਗੇ।
ਹਾਂਜੀ ਉਹ ਤੁਸੀ ਵਟਸਐਪ ਤੇ ਮੈਸੇਜ ਪਾਇਆ ਸੀ ਤੇ ਮੈ ਕਿਹਾ ਚਲੋ ਕੋਈ ਕੰਮ ਹੋਏਗਾ। ਤੇ ਹੁਣੇ ਤੁਸੀ- ਹੋਵੋਗੇ ਤੇ ਥੋੜਾ ਮੈਂ ਫੋਨ ਕਰਕੇ ਪੁੱਛ ਲੈਨੀ ਹਾਂ ਵੀ ਕੋਈ ਜਰੂਰੀ ਕੰਮ ਵੀ ਬੰਦੇ ਨੂੰ ਹੋ ਸਕਦਾ ਵੇ ਨਾ ਕਿਸੇ ਦੇ ਨਾਲ ਹਾਂਜੀ ਕੋਈ ਨੀ ਤੁਸੀ ਆ ਟਰਾਈ- ਕਰੋ ਤੇ ਤੁਸੀ ਵੀ ਸਟੇਟਸ ਤੇ ਫੋਟੋਆਂ ਲਗਾਓ ਤੇ ਤੁਹਾਡੇ ਕੋਲ ਵੀ ਲੋਕੀ ਰੈਸਪੀਆਂ ਪੁੱ-
ਹਾਂਜੀ -ਹਾਂਜੀ- ਹਾਂਜੀ ਠੀਕ ਹੈ। ਹਨ ਹਾਂਜੀ ਠੀਕ ਹੈ। ਚਲੋ ਠੀਕ ਹੈ। ਹਨਾ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ- ਜੀ ਹਾਂਜੀ-